ਹੈਲੋ।
ਹੈਲੋ ਹਾਂਜੀ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
ਕੀ ਹਾਲ ਚਾਲ।
ਹਾਂਜੀ ਵਧੀਆ ਠੀਕ ਹੈ ਤੁਸੀਂ ਸੁਣਾਓ
ਸਭ ਠੀਕ ਠਾਕ ਹੋਰ ਕੀ ਕਰਦੇ ਹੇ ਸੀਗੇ ਜੀ
ਬਸ ਵਧੀਆ ਸਭ ਠੀਕ ਠਾਕ ਬਸ ਹੋਰ ਮੌਸਮ ਸੁਣਾਓ ਤੁਹਾਡਾ ਠੀਕ ਆ।
ਹਾਂਜੀ, ਮੌਸਮ ਅੱਜ ਇੱਥੇ ਗਰਮੀ ਹੋਹੁ ਰੱਖੀ ਹੈ। ਸਵੇਰ ਦੀ ਗਰਮੀ ਹੋ ਪਈ ਹੈ, ਤੁਸੀਂ ਦੱਸੋ, ਤੁਹਾਡੇ ਇੱਥੇ ਕਿਵੇਂ ਸੀ ਮੌਸਮ?
ਹਾਂਜੀ, ਹਾਂਜੀ ਸਵੇਰੇ ਤਾਂ ਬਾਰਿਸ਼ ਹੋਈ ਸੀਗੀ ਵੈਸੇ ਨਾ, ਹਾਂਜੀ, ਸਾਡੇ ਚ ਜੀ, ਹਾਂਜੀ ਸਾਡੇ ਇੱਥੇ ਸਵੇਰੇ ਬਾਰਿਸ਼ ਹੋਈ ਸੀਗੀ, ਬਾਅਦ ਚੋਂ ਇੱਕਦਮ ਧੁੱਪ ਹੋਣ ਨਾਲ ਨਾ ਥੋੜ੍ਹੀ ਭੜਾਸ ਹੋ ਜਾਂਦੀ ਓਮਸ ਹੋ ਜਾਂਦੇ ਨੇ ਜਿੱਦਾਂ, ਜਾਂ ਤਾਂ ਬਾਰਿਸ਼ ਚ ਅੱਛੀ ਤਰ੍ਹਾਂ ਪੈ ਜਾਂਦੀ, ਫੇਰ ਨ ਇਹਨਾ ਪਹਿਲੂ ਹੁੰਦਾ ਨਾ, ਹਾਂਜੀ, ਇਹਨਾ ਪਤਾ ਨੀ ਲੱਗਦਾ ਫੇਰ ਹੁਣ ਮਤਲਬ ਮੌਸਮ ਬੜਾ ਥੋੜਾ ਠੀਕ ਆ, ਮਤਲਬ ਜਿੱਦਾਂ ਇੰਨੀ ਗਰਮੀ ਵੀ ਨੀ ਕਹਿ ਸਕਦੇ ਹਾਲੇ ਜਿਾਂ ਹਮ, ਪੈਣ ਦੀ ਹਵਾ ਠੀਕ ਲੱਗ ਰਹੀ ਹੈ।
ਹਾਂਜੀ -ਹਾਂਜੀ -ਹਾਂਜੀ ਇੱਥੇ ਤਾਂ, ਕਾਫੀ ਜ਼ਿਆਦਾ ਵਾ। ਮਤਲਬ, ਅਸੀਂ ਹੁਣ ਲਾਸਟ। ਫਰਾਈਡੇ ਗਏ ਸੀਗੇ, ਉੱਥੇ ਸ਼ੁੱਕਰਵਾਰ ਗਏ ਸੀ, ਵਰਿੰਦਾਵਨ ਗਏ ਸੀ, ਉੱਥੇ ਤਾਂ ਇੰਨੀ ਜ਼ਿਆਦਾ ਗਰਮੀ ਸੀ। ਬੱਦਲ ਵੀ ਸੀ ਤਾਂ ਵੀ ਜ਼ਿਆਦਾ ਗਰਮੀ ਸੀ, ਉੱਥੇ ਇੰਨੀ ਉਮਸ ਸੀਗੀ, ਉੱਥੇ ਨਾ।
ਹਾਂਜੀ -ਹਾਂਜੀ ਇੱਥੇ ਮਤਲਬ ਕਾਫੀ ਲੋਕ ਮੱਥਾ ਟੇਕਣ ਆਉਂਦੇ ਨੇ, ਤੇ ਕਾਫੀ ਰਸ਼ ਵਗੈਰਾ ਹੋ ਜਾਂਦਾ ਉਹਦੇ ਨਾਲ ਵੀ ਥੋੜ੍ਹੀ ਨਾ, ਹੋ ਜਾਂਦਾ ਨਾ, ਹਾਂਜੀ, ਉੱਥੇ ਅਰਸ਼ਨਾ ਵੀ ਥੋੜਾ ਨਾ, ਕਰਨਾਥ ਜਿਹੀ ਹੋ ਜਾਂਦੀ। ਹਾਂਜੀ -ਹਾਂਜੀ ਬੜੀ ਦੁਨੀਆਂ ਆਉਂਦੀ ਹੈ, ਹੁਣ ਤੇ ਨਾ, ਹੂੰ ਬੜਾ ਲੋਕ
ਬਹੁਤ ਜ਼ਿਆਦਾ, ਹਾਂ ਸਾਰੇ ਕੀਤੀ ਹੈ, ਜਿੱਥੇ ਮਰਜ਼ੀ ਚਲੇ ਜਾਓ।
ਸਾਰੀ ਹਾਂਜੀ- ਹਾਂਜੀ ਹਰੇਕ ਧਰਮ ਦੀ ਜਗ੍ਹਾ ਤੇ ਰਸ਼ ਹੁੰਦਾ ਹੈ, ਹਾਂਜੀ ਹੁਣ ਗੋਲਡਨ ਟੈਂਪਲ ਹੀ ਲਗਾ ਲੋੋ। ਕਾਫ਼ੀ ਰਸ਼ ਹੁੰਦਾ, ਸੰਡੇ ਨੂੰ ਤਾਂ ਪੈਰ ਰੱਖਣ ਦੀ, ਜਗ੍ਹਾ ਨਹੀਂੀ ਹੁੰਦੀ ਉੱਥੇ। ਹਾਂਜੀ, ਕਾਫੀ ਦੂਰ ਦੂਰ ਲੋਕ ਆਉਂਦੇ ਨੇ ਦੇਖਣ ਹਾਂਜੀ।
ਚਲੇ ਗਏ, ਸਾਨੂੰ ਛੇ ਘੰਟੇ ਲਾਈਨ ਚ ਲੱਗ ਗਏ, ਮੱਥਾ ਟੇਕਣ ਨੂੰ।
ਹਾਂਜੀ -ਹਾਂਜੀ ਇੱਸੀ ਤਾਂਹੀ ਲੱਗਦਾ ਹੈ, ਉੱਥੇ। ਹਾਂਜੀ- ਹਾਂਜੀ ਚਲੋ, ਪਰਮਾਤਮਾ ਕਹਿੰਦਾ ਹੈ ਚਲੋ, ਸਵਰ ਦਾ ਫਲ ਮਿੱਠ। ੱਥਾਂ ਦਾ ਕੁਛ ਲੈਣ ਆਇਓ ਤੇ, ਥੋੜਾ ਜਿਹਾ ਲਾਈਨ ਚ ਲਗ ਕੇ, ਫੇਰ ਮੱਥਾ ਟੇਕੋ।
ਹਾਂਜੀ, ਇਹ ਤਾਂ ਹੈ ਹੀ ਸਹੀ, ਕਹਿ ਰਹੇ ਹੋ, ਉਹੀ ਹੈ ਨਾ। ਗਰਮੀ ਵਧਣ ਦੇ ਚ ਜ਼ਿਆਦਾ ਉਹ ਵੀ ਹੈਨਾ, ਕਿ ਦਰਤ ਕੱਟੀ ਜਾਂਦੇ ਨੇ ਲੋਕ। ਚਲ ਬਸ ਉਹਦੇ ਨਾਲ ਹੀ, ਲਾਉਂਦਾ ਹੈ ਨਹੀਂ ਕੋਈ। ਤੇ ਉਹਦੇ ਨਾਲ, ਬਲਕਿ ਵਧੀ ਜਾਂਦੀ ਹੈ ਗਰਮੀ।
ਹਾਂਜੀ -ਹਾਂਜੀ ਅੱਗੇ ਤੇ ਚਲੋ ਹਜੀ। ਕੇਂਦੇ ਸੀ ਨਾ, ਪਿੰਡਾਂ ਦਾ ਮਾਹੌਲ ਬਹੁਤ ਵਧੀਆ ਵਾ, ਚਲੋ ਪਿੰਡ ਚੱਲਦੇ ਆ, ਜਾਂ ਕਿੱਦਾਂ ਨਾ। ਹੁਣ ਤੇ ਪਿੰਡਾਂ ਵਿੱਚ ਵੀ, ਪੇੜ ਪੌਦੇ ਦੇਖਣ ਨੂੰ ਮਿਲਦੇ ਹੀ, ਨੀ ਲੱਭਦੇ ਹੀ ਨ ਉੱਥੇ ਵੀ।
ਹਾਂਜੀ, ਹੁਣ ਤਾਂ ਹੈ ਹੀ ਨਹੀਂ, ਜਮਾ ਵੀ ਮਤਲਬ ਕੱਟੀ ਜਾਂਦੇ ਆ, ਤੇ ਘਰ ਬਣਾਈ ਜਾਂਦੇ ਆ। ਪਹਿਲਾਂ ਪਿੰਡਾਂ ਵਿੱਚ ਹੁੰਦਾ ਸੀ। ਅਸੀਂ ਵੀ ਆਪਣੇ ਨਾਨਕੇ ਜਾਂਦੇ ਹੁੰਦੇ ਸੀਗੇ, ਤੇ ਦਰੱਖਤ ਹੁੰਦੇ ਸੀ ਸਾਰੇ ਕਿਤੇ, ਤੇ ਆਪਾਂ ਉਹਨਾਂ ਥੱਲੇ ਪੈ ਜਾਣਾ, ਜਿਵੇਂ ਨਿੰਮ ਦਾ ਹੋ ਗਿਆ। ਨਿੰਮ ਦੇ ਥੱਲੇ ਪੈਂਦੇ ਹੁੰਦੇ ਸੀ, ਤੇ ਨਿੰਮ ਦੇ ਅੰਦਰ ਸਾਹ ਵੀ, ਜੀਅ ਮਤਲਬ, ਕਹਿੰਦੇ ਹੋਂਦੇ, ਜੀਭ ਦਾ ਸਵਾਦ ਵੀ ਟੇਸਟ। ਕੜੱਤਣ ਆ ਜਾਂਦੀ ਸੀਗੀ, ਪਰ ਬਿਮਾਰੀਆਂ ਵੀ ਨਹੀਂ ਲੱਗਦੀਆਂ ਸੀ, ਉਹਦੇ ਨਾਲ। ਪ੍ਰੋਫਾਮ ਤਾਂ ਇੰਨਾ ਜ਼ਿਆਦਾ ਹੋ, ਗਿਆ ਸਾਰੇ ਕਿਤੇ ਦਰਖਤ ਕੱਟ ਦੇ ਪਿੰਡਾਂ ਵਿੱਚ ਵੀ ਹੁਣ ਇਹੀ। ਹਫ਼ਤਾ ਹੋ ਗਿਆ, ਵੀ ਕੌਫ਼ੀ ਬਣਾਈਏ ਆਪਾਂ। ਹਾਂ, ਹਾਂ ਪਹਿਲਾਂ ਇਹੋ ਜਿਹਾ ਕੁਝ ਹੁੰਦਾ ਨਹੀਂ ਸੀ।
ਪਿੰਡਾਂ ਦੇ ਲੋਕ ਵੀ ਹੁਣ, ਜਿੱਦਾਂ ਮਤਲਬ, ਜ਼ਮੀਨਾਂ ਵੇਚ-ਵੇਚ ਕੇ ਬਾਹਰ ਚੱਲੇ ਜਾ ਰਹੇ ਨੇ ਨਾ, ਫ਼ੌਰਨ ਕੰਟਰੀਆਂ। ਮਤਲਬ ਮੂਵ ਹੋਣ ਡਹੇ ਆ, ਤੇ ਫਿਰ ਪੇਰੈਂਟਸ ਪਿੱਛੋਂ ਸੋਚਦੇ ਕਿ ਸਾਡੇ ਕੋਲ ਕਿੱਥੇ ਖੇਤੀਬਾੜੀ ਹੋਣੀ, ਅਸੀਂ ਕਿੱਥੇ ਜੰਗਲ ਵਗੈਰਾ, ਮਤਲਬ ਪੇੜ-ਪੌਦੇ ਸੰਭਾਲਾਂਗੇ, ਯਾ ਕਿੱਦਾਂ ਨਾ? ਤੇ ਉਹ ਵੀ ਫਿਰ ਕੱਟ-ਕੱਟ ਕੇ ਉੱਥੇ ਚੇ ਬਾਹਰੋਂ ਚਲੇ ਜਾਂਦੇ ਨੇ। ਬਾਹਰ ਜਾ ਕੇ ਪੈਸੇ-ਪੂਸੇ ਪਾਉਂਦੇ ਨੇ, ਤਾਂ ਫਿਰ ਪੇਰੈਂਟਸ ਵੀ ਆਪਣਾ ਬੁਢਾਪਾ ਸਕਿਓਰ ਕਰਨ ਵਾਸਤੇ ਕੋਠੀਆਂ-ਕੋਠੀਆਂ ਪਾ ਕੇ, ਕੋਈ ਰੈਂਟ ਤੇ ਦੇਈ ਜਾ ਰਿਹਾ। ਕੋਈ ਆਪਣੇ ਵਾਸਤੇ, ਸੈਫ਼ ਕਰ ਲੈਂਦਾ, ਫਿਰ ਬੁਢਾਪੇ ਵਾਸਤੇ ਨਾ। ਮਤਲਬ, ਕਾਫ਼ੀ ਲੋਕ ਇਦਾ ਕਰਨ ਲੱਗ ਪਏ, ਹੁਣ ਤਾਂ ਪਿੰਡਾਂ ਵਿੱਚ ਵੀ ਪੇੜ-ਪੌਦੇ ਦੇਖਣ ਨੂੰ ਨਈ ਲੱਭਦੇ। ਮੈਂ ਕੇਆਂ, ਸਵੇਰੇ-ਸਵੇਰੇ ਕੇਨੀ ਅੱਛੀ ਹਰਿਆ ਏ ਮੋਰਨਿੰਗ ਹਾਂਜੀ ਕਿਹੜੀਆਂ ਚਿੜੀਆਂ ਦੀ ਚੀਆਂ ਚੈ- ਚੈ, ਦੀ ਆਵਾਜ਼ ਲਗਾ ਲੋ। ਕਿੰਨਾ ਅੱਛਾ ਲੱਗਦਾ ਸੀ ਸਾਅ ਲੈਣ ਚ ਵੀ ਸੌਖਾ ਮਤਲੱਬ ਹੁੰਦਾ ਸੀਗਾ ਨਾ। ਹੁਣ ਤਾਂ ਹੁਣ ਪਲਊਸ਼ਨ ਈ ਏਨਾ ਵੱਧ ਚੁੱਕਾ ਐ ਕੀ ਮਤਲਬ ਆਣਾ-ਜਾਣਾ ਈ ਕੀਤੇ ਬੋਤ ਜਾਦਾ ਔਖਾ ਹੋ ਚੁੱਕਾ ਐ।
ਓਹੀ ਤਾਂ ਹੁਣ ਪਿੰਡ ਸੈ਼ਰ ਤਾਂ ਸਾਰੇ ਸੇਮ ਹੀ ਹੋ ਗੇ ਸਾਰੇ ਕੀਤੇ ਈ, ਹਵਾ ਵੀ ਖਰਾਬ ਹੋ ਗੀ ਸਾਰਾ ਕੁਛ ਈ
ਹਾਂਜੀ-ਹਾਂਜੀ ਹੁਣ ਪਾਰਕਾ ਚੇ ਈ ਦੇਖ ਲੌ। ਕੀਨਾ ਮਤਲਬ ਗੰਦ ਵਗੈਰਾ ਪੈ ਚੁੱਕਾ ਐ ਓ ਪਾਰਕ ਵੀ ਨਾ ਸੈਫ਼ ਹੈਗੇ ਨਾ। ਜੀਦਾਂ ਝੂਲੇ ਵਗੈਰਾ ਕਈ ਲੋਕੀ ਮਤਲਬ ਚਲੋ, ਹਾਂਜੀ ਮਿਸਯੂਸ ਕਰਦੇ ਨੇ ਤੋੜ ਦਿੰਦੇ ਨੇ ਜਾਂ ਕੁਛ ਕਰਦੇ ਨੇ ਸੋਚਦੇ ਨੇ, ਅਸੀਂ ਚਲੋ ਏਨਾ ਦੀ ਸੰਭਾਲ ਕਰੀਏ ਜੀ ਚਲੋ ਮਤਲਬ ਪਬਲੀਕ ਨੇ ਲਗਾਏ ਆ ਤੇ ਸੰਭਾਲ ਕਰੀਏ ਏਦੀ ਨਾ।
ਲੋ ਐਕਚੁਲੀ ਮਤਲਬ ਕੇ ਸਰਕਾਰ ਤਾਂ ਸਾਰਾ ਕੁਝ ਲਾ ਕੇ ਦਿੰਦੀ ਆ ਪਰ ਲੋਕਾਂ ਨੂੰ ਸੰਭਾਲਣਾ ਨਈ ਆਉਂਦਾ। ਫਰੀ ਦੀ ਚੀਜ਼ ਐ ਨਾ ਤਾਂ ਸਾਰੇ ਲੋਕੀ ਤੇ ਖਰਾਬ ਕਰ ਦੇਂਦੇ ਨੇ ਮਿੰਟ ਲਾਓਂਦੇ ਨੇ ਖਰਾਬ ਕਰਨ ਨੂੰ। ਹੁਣ ਆਪਾਂ ਘਰੇ ਈ ਦੇ ਆਪਾਂ ਕੋਈ ਚੀਜ਼ ਆਪਣੇ ਲਾਈਏ ਆਪਾਂ ਕਿੰਨੀ ਸੰਭਾਲ ਕਰਦੇ ਆਂ ਕਿਉਂਕੀ ਆਪਣੇ ਪੈਸੇ ਲੱਗੇ ਆ। ਪਗ ਤੇ, ਬਾਹਰ ਓਵੀ ਫ੍ਰੀ ਦੀ ਚੀਜ਼ ਮਿਲਦੀ ਐ ਲੋਕੀ ਓਨੂੰ ਛੱਡਦੇ ਈ ਨਈ ਮਨ ਲੋ ਕੀ ਓ ਟ੍ਰੇਨਾਂ ਦੇ ਵੇਚ ਈ ਮਨਾ ਲੋ ਕੀ ਜਦੋ ਮੈ ਅੱਜ ਤੋਂ ਦੋ ਸਾਲ ਪੈਲਾਂ ਫ਼ਿਲਮਾਂ ਤੋਂ ਸਟਾਟ ਹੋਇਆ ਸੀ ਐਲ ਸੀ ਡੀ ਟੀਵੀ ਵਗੈਰਾ ਸਾਰਾ ਕੁਝ ਸੀਟ ਦੇ ਪੀਛੇ ਲੱਗੀ ਹੋਈ ਸੀ। ਪਰ ਲੋਕਾਂ ਨੇ ਓ ਤੋੜ ਤੇ ਲੈ ਘਰੇ ਲੈ ਜਾਂਦੇ ਸੀਗੇ ਇੰਡੀਆ ਚ ਤਾਂ, ਤੋੜ ਕੇ ਘਰੇ ਲੈ ਗਏ ਸਾਰਾ ਕੁਝ। ਏਦਾਂ ਕਰਨਾ ਲਾਗੈ, ਤੇ ਓਦੇ ਨਾਲ ਖ਼ਰਾਬ ਹੋ ਗੇਆ ਸਰਕਾਰ ਨੇ ਬੰਦ ਕਰਾਤਾ। ਸਰਕਾਰ ਸਹੁਲਤ ਲੋਕਾਂ ਨੂੰ ਦੇਂਦੀ ਆ ਪਰ ਲੋਕ ਓਦਾਂ ਮਿਸਯੂਸ ਕਰਦੇ ਆ ਓਨਾ ਨਾਲ ਸਾਰਾ ਕੁਝ ਖਰਾਬ ਹੋ ਜਾਂਦਾ।
ਹਾਂਜੀ, ਬਾਰ ਹੁੰਦੇ ਲੋਕ ਫੋਰਨ ਕੰਟਰੀਆਂ ਚ ਕੁਛ ਵੀ ਤੁਸੀਂ ਕਰਦੇ ਹੋ ਓਨਾਂ ਨੇ ਜੁਰਮਾਨੇ ਰੱਖੇ ਹੋਏ ਆ। ਤੁਸੀਂ ਏ ਦੇਖ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ। ਓਥੇ ਲੋਕੀ ਤਾਂ ਮਤਲਬ ਫੇਰ ਆਪਣਾ ਮਤਲਬ ਸੇਫਟੀ ਸੇਫ ਵੀ ਹੈਗੀਆਂ ਨਾ ਬਾਰਲੀਆਂ ਕੰਟਰੀਆਂ ਏਥੇ ਕੁਛ ਵੀ ਨੀ ਜੀਦਾਂ ਨਾ ਮਤਲਬ ਕੋਈ ਚੀਜ਼ ਟੁੱਟ ਗਈ ਐ ਤੇ ਟੁ ਟੀ ਗੀ ਆ ਕਈ ਵਾਰੀ ਬੱਸ ਵਿੱਚ ਦੇਖ ਲੋ ਮਤਲਬ ਕਿੱਦਾਂ ਓ ਇੰਜ ਪਿੰਜਰ ਹੇਲੇ ਹੁੰਦੇ ਬਸ ਦੇ ਹੱਥ ਆ ਜਾਂਦਾ ਕਈ ਵਾਰੀ ਵਿੱਚ ਨਾ।
ਹਾਂਜੀ-ਹਾਂਜੀ-ਹਾਂਜੀ। ਓਹੀ ਤਾਂ ਮਤਲਬ ਕੀ ਆਪਣੇ ਲੋਕ ਹੀ ਬਾਰ ਜਾਂਦੇ ਆ ਅਗਰ ਦੇਖੇ ਜਾਦਾ ਇੰਡੀਅਨ ਸੀ ਓਥੇ ਰੈਦੇ ਨੇ ਓਹੀ ਓਦਰ ਜਾ ਕੇ ਰੂਲ ਫੋਲੋ ਕਰਦੇ ਆ ਸੀ ਸਾਰੇ ਈਦਰ-ਈਦਰ ਪਤਾ ਨੀ ਕੀ ਹੋ ਜਾਂਦਾ ਲੋਕਾਂ ਨੂੰ ਰੂਲ ਫੋਲੋ ਕਰਨ ਦੇ ਚੱਕਰ ਚ
ਬਸ ਬ ਏ ਤਾਂ ਗੱਲ ਏ ਹਾਂਜੀ ਏਹੀ ਤਾਂ ਗੱਲ ਹੈ ਓਹੀ ਮੈਂ ਸੋਚਦੀ ਆ ਵੀ ਏਥੇ ਚਲੋ ਏਦਾਂ ਲੋਕੀ ਕਰਦੇ ਕਈ ਵਾਰੀ ਸੋਚੀਦਾ ਵੀ ਤੁਸੀਂ ਬਾਰ ਏਦਾਂ ਕਰਦੇ ਓ ਓਦਾਂ ਕਰਦੇ ਓ, ਫੇਰ ਬੜਾ ਅਜੀਬ ਜੇਆ ਲੱਗਦਾ ਸੁਣਨ ਵੀ ਜਦੋਂ ਦੱਸਦੇ ਨੇ ਨਾ ਓਹੋ, ਕੇ ਹਾਂਜੀ ਅਸੀਂ ਏਦਾਂ ਰੂਲ ਫੋਲੋ ਕਰਦੇ ਹਆ ਚਲਾਨ ਵਗੈਰਾ ਦੇਖਲੋ ਆ ਪੇ ਕੱਟ ਕੇ ਘਰ ਆ ਜਾਂਦੇ ਆ ਪਤਾ ਵੀ, ਹੁਣ ਮਤਲਬ ਏ ਏ ਤੇ ਏਦਾਂ ਗੱਡੀ ਚਲਾਣੀ ਏ ਏਦਾਂ ਨਈ ਚਲਾਣੀ ਸਾਰਾ ਦੱਸਦੇ ਨੇ ਜੀਦਾਂ, ਹਾਂਜੀ ਵਦੀਆ ਸੇਸਟਮ ਆ ਬਾਰ ਹਾਂਜੀ ਫੋਰਨ ਸਿਸਟਮ ਚਲੋ ਕ ਕੋਸ਼ਿਸ਼ ਤਾਂ ਕਰ ਰਈ ਆ ਸਰਕਾਰ ਏਥੇ ਚਲਾਣ ਦੀ ਤੇ ਪਰ ਨਈ ਏਥੇ ਨਈ ਹੋ ਸਕਦਾ, ਹਾਂਜੀ।
ਥੇ ਹੋਣਾ, ਏਥੇ ਜਦੋਂ ਤੱਕ ਅਸੀ ਲੋਕ ਨਈ ਸੁਦਰਦੇ ਓ ਇੰਡੀਆ ਆ ਕੇ ਤਾਂ ਆਂ ਹੁੰਦੇ ਆ ਕੀ ਮਤਲ ਕੀ ਅਸੀਂ ਏਥੇ ਰੈ ਕੇ ਹੁਣ ਕੁਛ ਵੀ ਕਰ ਸਕਦੇ ਆਂ ਇੰਡੀਆ ਚ ਪਰ ਏ ਨਈ ਪਤਾ ਹੈਗਾ ਈਂਡੀਆ ਵਾਲੇ ਲੋਕ ਵੀ ਤਾਂ ਜੇ ਓ ਫੋਲੋ ਕਰਨਗੇ ਤਾਂ ਹੀ ਤਾਂ ਤੁਸੀਂ ਸਾਰੇ ਕੀਤੇ ਓਨੂੰ ਦਿਖਾ ਸਕਦੇ ਓ ਵੀ ਹਾਂ ਸ ਦੇਸ਼ ਵਿੱਚ ਹੀ ਫੋਲੋ ਹੁੰਦੀ ਹੈ ਚੀਜ਼ਾਂ।
ਹਾਂਜੀ-ਹਾਂਜੀ ਫੋਲੋ ਹੁੰਦੀਆਂ ਬਿਲਕੁਲ ਸਹੀ
ਉਹੀ ਅ ਸਮਝ ਨੀ ਆਉਂਦਾ ਕਿ ਕੀ ਹੁੰਦਾ ਪਿਆ ਕੀ ਨਾਹੀ ਨਈ।
ਹਾਂਜੀ-ਹਾਂਜੀ ਕੇਅਰਲੈਸ ਬੌਤ ਹੋ ਗੇ ਨਾ ਲੋਕੀ ਅੱਜ ਕੱਲ ਹਾਂ। ਕਾਫ਼ੀ ਕੇਅਰਲੈਸ ਨੇ ਜਿੱਦਾਂ ਮਤਲਬ ਹਾਂਜੀ ਚੀਜ਼ਾਂ ਨੂੰ ਚੀਜ਼ ਸਮੇਂ ਕੋਈ ਸੰਭਾਲ ਕੇ ਕੋਈ ਬੈਠਣਾ ਕੋਈ ਖਾਣਾ ਖਾਧਾ, ਕੋਈ ਚੀਜ਼ ਖਾਧੀ ਨਈ ਉਹਨੂੰ ਡਸਟਬਿਨ ਚ ਫੈਂਕ ਦੋ ਯਾ ਕਿੱਦਾਂ ਨਾ। ਉੱਥੇ ਮਤਲਬ ਚਲੋ ਆਪਾਂ ਜਾਈਦਾ ਜਿੱਦਾਂ ਰੇਲਵੇ ਦਾ ਸਫਰ ਵਗੈਰਾ ਵੀ ਕਰੀਦਾ ਉੱਥੇ ਕਿਦਾ ਮੂਫਲੀ ਛਿਲੜ ਵਗੈਰਾ ਕਿਦਾ ਖਲਾਰਾ-ਖਲੂਰਾ ਪਿਆ ਹੁੰਦਾ ਨਾ ਬੜਾ ਅਜੀਬ ਜੀਆ ਲਗ
ਹਾਂਜੀ ਉਹ ਤਾਂ ਹੈ ਹੀ ਉਹੀ ਸੋਚੀਦਾ ਕਿ ਮਤਲਬ ਕਿ ਫੇਰ ਕਿ ਫਿਰ ਆਪਾਂ ਸਰਕਾਰ ਨੂੰ ਉਹ ਦਿੰਨੇ ਹਾਂ। ਕਿ ਸਰਕਾਰ ਗਲਤ ਆ ਸਰਕਾਰ ਨੀ ਵਧੀਆ ਕਰ ਰਹੀਗੀ ਚੀਜ਼ਾਂ ਪਰ ਇਹ ਨੀ ਦੇਖਦੇ ਕਿ ਆ ਪਾਏ ਕਿ ਉਹਨੂੰ ਵਿਗਾੜਨ ਚ ਰੱਖਿਆ ਹੋਇਆ ਵਾ ਸਾਰੇ ਸਿਸਟਮ ਨੂੰ ਚਲਾ ਮ ਹੁਣ ਜਿਵੇਂ ਉਹ ਆਪਾਂ ਕਹੀਏ ਕਿ ਯੂਪੀ, ਬਿਹਾਰ ਤੋਂ ਲੋਕ ਆਉਂਦੇ ਨੇ ਉਹ ਥਾਂ-ਥਾਂ ਤੇ ਥੁੱਕਦੇ ਰਹਿੰਦੇ ਨੇ। ਯਾ ਫੇਰ ਉਹਨਾਂ ਨੇ ਕਿੰਨਾ ਟਰੇਨਾਂ ਦੇ ਵਿੱਚ ਯਾ ਆਪਾਂ ਬਾਰ ਕਿਤੇ ਦੇਖ ਲਈਏ ਹਾਂਜੀ।
ਫੈਲਦੀ ਹੈ ਨਾ ਸੋਚਦੇ ਹਾਂਜੀ-ਹਾਂਜੀ। ਆਪਾਂ ਕਿਸੇ ਨੂੰ ਕਹਿ ਵੀ ਨੀ ਸਕਦੇ ਕੁਛ ਇੱਥੇ ਤਾਂ ਲੋਕੀ ਤਾਂ ਪਤਾ ਲੜਨ ਨੂੰ ਪੈਂਦੇ ਹੈ। ਹਾਂਜੀ ਕਿਸੇ ਨੂੰ ਕੁਛ ਕਹਿ ਵੀ ਨੀ ਸਕਦੇ ਨਾ ਅ ਲੜਨ ਨੂੰ ਪੈਂਦੇ ਆ ਕਿਉਂਕਿ ਬੋਲਣ ਦੀ ਅ ਕਲ ਨਈ ਹੈਗੀ ਹਾਂਜੀ।
ਨਾ-ਨਾ ਅੱਜ ਕੱਲ ਤਾਂ ਕਿਸੇ ਨੂੰ ਕੁਛ ਕਹਿ ਹੀ ਨੀ ਸਕਦੇ ਆ।
ਨਈਂ-ਨਈਂ ਹਾਂਜੀ ਹੁਣ ਤਾਂ ਉਹ ਜਮਾਨਾ ਆ ਗਿਆ ਵੀ ਕੋਈ ਲੜਦਾ ਵੀ ਆ ਤੇ ਚੁਪ ਕੇ ਸਾਈਡ ਤੋਂ ਨਿਕਲ ਜੋ।
ਹਾਂਜੀ-ਹਾਂਜੀ ਉਹ ਤਾਂ ਹੈ ਹੀ।
ਕਿਸੇ ਦਾ ਐਕਸੀਡੈਂਟ ਵਗੈਰਾ ਹੋਇਆ ਵਾ ਤੇ ਚਲੋ ਹੁਣ ਕੀ ਕਰ ਸਕਦੇ ਨਾ ਹੁਣ ਜਦੋਂ ਐਕਸੀਡੈਂਟ ਵਗੈਰਾ ਹੋਇਆ ਚਲੋ ਕਿਸੇ ਦਾ ਦਿਲ ਕਰਦਾ ਹੈਲਪ ਕਰਨ ਨੂੰ ਪਰ ਉਹ ਜਿਹੜਾ ਮਤਲਬ ਫੇਰ ਪੁਲਿਸ ਪੁੱਛਗਿੱਛ ਕਰਦੀ ਹੈ ਉਸ ਤੋਂ ਬੰਦਾ ਡਰ ਜਾਂਦਾ ਵੀ ਅਸੀ ਕਿ ਥੇ ਇਨਾ ਟਾਈਮ ਵੇਸਟ ਕਰਦੇ ਰਹਾਂਗੇ ਜੋਬ ਤੇ ਜਾਣਾ ਵਾ ਜਾ ਕਿੱਦਾਂ ਨਾ ਕੋਈ ਫੈਮਿਲੀ ਦੇ ਕਿੱਦਾਂ ਮਤਲਬ ਕਿੱਦਾਂ ਮੈਨੇਜ ਕਰਾਂਗੇ ਕੀ ਕਰਾਂਗੇ। ਹਾਂਜੀ ਇਸ ਕਰਕੇ ਕੋਈ ਕਿਸੇ ਦੇ ਹਾਂਜੀ ਫ੍ਰੀ ਨੀ ਹੈਗਾ। ਹਾਂਜੀ-ਹਾਂਜੀ ਇਸ ਕਰਕੇ ਕੋਈ ਕਿਸੇ ਲੜਾਈ ਵਿੱਚ ਪੈ ਕੇ ਰਾਜੀ ਨੀ ਕੋਈ ਐਕਸੀਡੈਂਟ ਹੋ ਜਾਂਦਾ ਖੜੇ ਕੋਈ ਵੀਡੀਓਜ਼ ਬਣਾ ਲੈਗੇ ਪਰ ਹੈਲਪ ਨੀ ਕਰ ਦੇ ਕਿਸੇ ਦੀ।
ਹੈਲਪ ਨੀ ਕਰਦੇ ਸਹੀ ਕਹਿ ਰਹੇ ਹੋ ਏਦਾਂ ਹੀ ਹੁੰਦਾ ਵਾ ਮਤਲਬ ਕਿ ਲੋਕੀ ਅੱਜ ਕੱਲ ਨਈ ਦੇਖਦੇ ਕੁਛ ਵੀ।
ਹਾਂਜੀ ਕੋਈ ਤੇ ਇੱਦਾਂ ਦੇ ਵੀ ਪਸਸ਼ਨ ਹੋ ਚੁੱਕੇ ਪੱਥਰ ਹੋ ਚੁੱਕੇ ਕੋਲੋ ਹੀ ਲੰਘ ਜਾਂਦੇ ਨੇ ਕੀ ਕਰ ਸਕਦੇ ਹਾਂ ਹਨਾ।
ਹਾਂ, ਹਾਂ ਸੜਕ ਤੇ ਕਿੰਨਾ ਉਹ ਦੇਖਦੇ ਹਾਂ ਆਪਾਂ ਮਤਲਬ ਵੀ ਅਹ ਕੋਲੋਂ ਦੀ ਲੰਘੀ ਜਾਂਦੇ ਆ ਕੋਈ ਸੜਕ ਤੇ ਅਗਰ ਕੋਈ ਪਿਆ ਆ ਵੀ ਆ ਕੋਈ ਮਰਿਆ ਈ ਪਿਆ ਤੇ ਉਹਨੂੰ ਦੇਖਦੇ ਉਲਟਾ ਉਹ ਉਹਦਾ ਸਮਾਨ ਚੱਕ ਕੇ ਲੈ ਜਾਂਦੇ ਨੇ।
ਸਮਾਨ ਚੱਕ ਕੇ ਲੈ ਜਾਂਦੇ ਹਾਂਜੀ-ਹਾਂਜੀ ਇਹ ਤੇ ਹੈ ਹੀ ਹੈ ਸਮਾਨ ਚੱਕ ਕੇ ਲੈ ਜਾਂਦੇ ਇਹ ਵੀ ਨਈ ਸੋਚਦੇ ਹਾਂਜੀ ਕਿੱਦਾਂ ਮਤਲਬ ਉਹਦੀ ਹੈਲਪ ਕਰੀਏ ਯਾ ਉਹਨੂੰ ਸਮਝਾਈਏ ਕੁਛ ਨਾ ਕਿੱਦਾਂ ਹੈ ਹੀ ਨੀ ਕੁ ਸੋਚਦੇ ਨੀ ਦੁਨੀਆਂ ਬੜੀ ਮਤਲਬ ਖ਼ਰਾਬ ਹੋਈ ਪਈ ਮਾਹੌਲ ਨੀ ਠੀਕ ਹੈਗੇ।
ਹਾਂਜੀ ਹੁਣ ਤਾਂ ਹੁਣ ਤਾਂ ਕੁਛ ਵੀ ਖਰੀ ਹੈ ਹੀ ਨੀ ਮਤਲਬ ਕਿ ਲੋਕਾਂ ਵਿੱਚ ਗੁੱਸਾ ਜਾਦਾ ਆ ਗਿਆ ਵਾ। ਔ ਖਾਣ ਪੀਣ ਏਹ ਜਾ ਹੋ ਗਿਆ ਅੱਜ-ਕੱਲ ਔਰ- ਉਤੋਂ ਮੌਸਮ ਏਹੋ ਜਾ ਗਰਮੀ ਦਾ ਮੌਸਮ ਹੋ ਗਿਆ ਵਾ-ਗ ਘਰ ਦੇ ਨਾਲ ਵੀ ਕੁਛ ਨਾ ਕੁਛ ਹੋ ਜਾਂਦਾ। ਪਹਿਲਾਂ ਬੰਦਾ ਕੈਂਦਾ ਮੈਂ ਪੈਲਾਂ ਹੀ ਖੱਪਿਆ ਹੋਇਆ ਤੁਸੀਂ ਹੋਰ ਖਪਾਈ ਜਾਂਦੇ ਹੋ, ਬਸ ਔਦੇ ਚੱਕਰਾ ਚ, ਸਾਰਾ ਕੁਛ ਹੋ ਜਾਂਦਾ ਅੱਜ-ਕੱਲ੍ਹ
ਕਿਸੇ ਅੱਜ- ਕੱਲ ਕਿਸੇ ਵਿੱਚ ਨਾ ਕੋਈ ਗੱਲ ਬਰਦਾਸ਼ਤ ਕਰਨ ਦੀ ਕੋਈ ਸੁਨੇ ਚਾਏ ਜੇ ਉਹਨੇ ਕੁਛ ਕਹਿ ਦਿੱਤਾ ਗੁੱਸੇ, ਥੋੜਾ ਚੁੱਪ ਕਰ ਜਾਈਏ ਜਾਂ ਕਿੱਦਾਂ ਨਾ, ਪੇਸ਼ਨ ਨਹੀਂ ਹੈ- ਹਾਂਜੀ ਔ ਕੈੰਦਾ ਤੂੰ ਮੈਨੂੰ ਇੱਕ ਕੈਂਣਾ ਮੈਂ ਚਾਰ ਕੈਂਦਾ ਹਾਂਜੀ-ਹਾਂਜੀ, ਅਹ ਹਾਂ ਔ ਕੈਂਦਾ ਤੂ ਇੱਕ ਵਾਰੀ ਕੈਂਦਾ, ਮੈਂ ਤੈਨੂੰ ਚਾਰ ਵਜੇ ਨੇ ਫੋਨ ਤੇ ਈ ਦੇਖਲੋ ਮੋਬਾਇਲ ਤੇ ਕੋਈ ਕਿਸੇ ਨੇ ਕਿਸੇ ਨੂੰ ਧਮਕੀ ਦੇ ਦਿੱਤੀ, ਏਦਾਂ ਕਰਤਾ, ਔਦਾਂ ਕਰਤਾ ਕਿੱਦਾਂ ਮਾਰਨ ਕੁ ਬੰਦੇ ਆ ਜਾਂਦੇ ਨੇ, ਬਾਨੇ ਨਾਲ ਬੁਲਾ ਲੈਂਦੀ ਐ, ਔਨੂੰ ਕਦੀ ਕੁਛ ਕਰ ਦਿੰਦੇ, ਕਦੇ ਮਾਰ ਦਿੰਦੇ, ਜਾਂ ਮਤਲਬ ਸੱਟਾ ਸੂਟਾ ਲਾ ਕੇ ਔਨੂ ਛੱਡ ਦਿੰਦੇ ਨੇ ਨਾ ਇਹ ਵੀ ਤੇ ਗਲਤੀ ਏ। ਚਲੋ ਜੇ ਤਾਨੂੰ ਫੋਨ ਆਇਆ ਤਾਨੂੰ ਇਕਦਮ ਨਹੀਂ ਜਾਣਾ ਚਾਹੀਦਾ ਹਨਾ। ਪਰ ਬੱਚੇ ਮਤਲਬ ਇੰਨੇ ਹੈਗੇ ਆ ਪੇਸ਼ਨ ਨੀ ਹੈਗੇ ਔਨਾਂ ਚ ਕੈਂਦੇ ਤੂੰ ਰੁਕ ਮੈਂ ਹੁਣੇ ਆਇਆ ਤੇ ਇਹ ਘਾਰਦੇ ਨੂੰ ਨੀ ਦੱਸਦੀ, ਚੁਪ-ਚਾਪ ਨਿਕਲ ਜਾਂਦੇ ਨੇਤਾ ਤੇ ਹਨਾ। ਹਾਂਜੀ ਚੁਪ ਚਾ ਚਲੇ ਜਾਂਦੇ ਆ, ਪਰ ਦਸ ਕੇ ਜਾਣਾ ਚਾਈਦਾ ਨਾ ਫੇ ਪੇਰੈਂਟਸ ਵਿਚਾਰੇ ਪਿੱਛੋਂ ਹੈਰਾਨ ਪ੍ਰੇਸ਼ਾਨ, ਕਿਨੇ ਆ ਕੁ ਫੋਨ ਚ ਨਿਊਜ਼ ਵਗੈਰਾ ਦੇਖਦੇ ਹਾਂ। ਵੀ ਇਦਾਂ ਮਤਲਬ ਕਿਸੇ ਦਾ ਫੋਨ ਆਇਆ, ਤੇ ਕੋਈ ਗਿਆ ਤੇ ਔਨਾ ਨੇ ਮਾਰ ਕੇ ਸ ਸੁਟ ਦਿੱਤਾ, ਔਥੇ ਔਨਾਂ ਦੀ ਲਾਸ਼ ਮਿਲੀ ਤੇ ਔਥੇ ਮਿਲੀ ਨਾ ਕਾਫ਼ੀ ਮਤਲਬ
ਹਾਂਜੀ-ਹਾਂਜੀ, ਏ ਤਾ ਹੈ ਈ, ਹਾਂਜੀ-ਹਾਂਜੀ। ਪਰ ਔਹੀ ਹੈ ਕਿ ਕੌਣ ਸਮਝਾਵੇ ਬੱਚਿਆਂ ਨੂੰ ਵੀ ਅੱਜ -ਕੱਲ੍ਹ ਕੋਈ ਬੱਚਾ ਸਮਝ ਕੇ ਰਾਜੀ ਵੀ ਨੀ ਨਾ ਹਹ ਹਹ ਹ
ਹਾਂਜੀ-ਹਾਂਜੀ ਸਮਝ ਕੇ ਰਾਜੀ ਵੀ ਨੀ ਬੱਚੇ, ਹਾਂਜੀ। ਪਰ ਬੱਚਿਆਂ ਨੂੰ ਸਮਝਣਾ ਚਈਦਾ ਨਾ ਬਸ, ਬਸ, ਹਾਂਜੀ-ਹਾਂਜੀ ਏ ਤਾਂ ਹੈ ਈ ਏ
ਏਦਾਂ ਈ ਚਾਲਦਾ ਰੇਂਦਾ ਏ ਸਾਰਾ। ਚਲੋ ਠੀਕ ਆ ਜੀ। ਸਾਸੀ ਕਾਲ ਫਿਰ ਕਰ ਦੇਆਂ ਜੀ ਓਕੇ, ਜੀ ਸਾਸੀ ਕਾਲ